ਹੂੰ।
ਮੰਗੀ ਕੀ ਹਾਲ ਆ ਪਾਜੀ?
ਵਧੀਆ ਪਾਜੀ।
ਹੋਰ-
ਮੈਂ ਪੁੱਛਣਾ ਸੀ ਕਿ ਉਹ ਆਪਣਾ ਦਰਵਾਜ਼ਾ ਲਵਾਣੇ- ਤੁਸੀ ਘਰ ਨੂੰ ਕਿਹੋ ਜਿਹੇ ਚੱਲਦੇ ਪਏ ਨੇ ਅੱਜ-ਕੱਲ?
ਦਰਵਾਜ਼ੇ ਇਹ ਦੇਖ ਲਓ ਤੁਸੀਂ ਕਾਫੀ ਨੇ ਸਸਤੇ ਵੀ ਨੇ ਮਹਿੰਗੇ ਵੀ ਨੇ ਅਗਰ ਤੁਸੀਂ ਘਰ ਵਾਸਤੇ ਲਵਾਣੇ ਨੇ ਤਾਂ ਵਧੀਆ ਦਰਵਾਜ਼ੇ ਲਵਾਓ।
ਸਾਰੇ ਦੱਸੋ ਸਾਰਿਆਂ ਦਾ ਕੀ ਹਿਸਾਬ ਏ।
ਤੇ ਕਿੰਨੇ ਦਰਵਾਜ਼ੇ ਨੇ?
ਸਾਡਾ ਇੱਕ ਤਾਂ ਆਰ ਮੇਨ ਡੋਰ ਏ ਇੱਕ ਹੈਗਾ ਹੈ ਟੋਇਲੇਟ- ਤਿੰਨ ਟੋਇਲੇਟ ਦੇ ਨੇ ਤੇ ਤਿੰਨ ਅਪਣੇ- ਤੇ ਰੂਮਸ ਵਗੈਰਾ ਦੇ
ਅੱਛਾ ਜੀ।
ਟੋਟਲ ਆਪਣੇ ਹੋ ਗਏ ਤਿੰਨ- ਤੇ ਤਿੰਨ ਛੇ ਤੇ ਸੱਤ ਦਰਵਾਜੇ-
ਸਤ ਦਰਵਾਜ਼ੇ ਨੇ- ਤੇ ਅਗਰ ਤੁਸੀਂ ਆਪਣੇ ਰਹਿਣ ਆਸਤੇ ਲਗਵਾਣੇ ਆ ਦਰਵਾਜ਼ੇ ਤਾਂ ਵਧੀਆ ਚ ਲਵਾ ਲਿਓ।
ਵਧੀਆ ਜੀ ਕਿਵੇਂ?
ਮਤਲਬ ਇਹਦੇ ਅਲੱਗ-ਅਲੱਗ ਰੇਟ ਆਉਂਦੇ ਨੇ ਜਿਵੇਂ ਇੱਕ ਸੌ ਸੱਠ ਰੁਪਏ ਸਕੇਅਰ ਫੁੱਟ ਮੇਨ ਦਰਵਾਜ਼ਾ ਉਹ ਚ ਮਿਕਸ ਹੁੰਦਾ ਜਿਵੇਂ ਬੁਰਾਦਾ ਵਗੈਰਾ ਮਿਕਸ ਹੋ ਗਿਆ। ਤੇ ਵਿਚ ਪੈਂਦਾ ਦਰਵਾਜ਼ੇ ਦੇ ਤੇ ਜਿਹੜਾ ਦੋ ਸੌ ਵਾਲਾ ਦਰਵਾਜ਼ਾ ਉਹ ਵਧੀਆ ਚੋ ਹੁੰਦਾ ਪੂਰੇ ਲੱਕੜ ਦਾ ਬਣਿਆ ਹੁੰਦਾ। ਹਾਂਜੀ। ਤੇ ਇੱਕ ਸੌ ਸੱਠ ਵਾਲੇ ਦੇ ਉੱਤੇ ਮੈਮਰੇਨ ਹੁੰਦੀ ਹੈ ਪੇਪਰ ਜਿਹਾ ਸ਼ਰਨਮਾਈਕੇ ਦੀ ਜਗ੍ਹਾ ਤੇ ਦੋ ਸੌ ਵਾਲੇ ਚ ਸਰਮਾਇਕਾ ਹੁੰਦਾ ਪੂਰਾ
ਜਿਹੜਾ ਅੰਦਰ ਖਿਨਦੇ ਬੋਡ ਬੂਡ ਜਾਂ ਲੱਕੜਾ ਲੁੱਕੜਾ ਜਾਂ ਉਹ ਵਗੈਰਾ ਲਾਉਦੇ ਲਾਲ ਮਰੀਨ ਕੀ ਲਾਉਂਦੇ ਨੇ
ਉਹਦੇ ਅੰਦਰ ਨਾ ਫਰੇਮ ਹੁੰਦਾ ਬਨਣਾ ਇੰਨੇ ਤਿੰਨ ਤਿੰਨ ਇੰਚ ਦਾ ਜਿਵੇਂ ਤੁਸੀਂ ਬਣਾ ਦਵਾਂਗੇ ਤੇ ਕੋਰਨਰ 'ਚ ਸਾਰੇ ਫਰੇਮ ਬਣੇਗਾ ਤੇ ਵਿਚ ਉਹਦੇ ਲੱਕੜ ਦੀਆਂ ਵੱਟੀਆਂ ਲੱਗਦੀਆਂ ਨੇ ਆ ਫਿਰ ਉਸ ਤੋਂ ਬਾਅਦ ਆ ਸਰਮਾਇਕਾ ਲੱਗਦਾ ਜਿਹੜਾ ਤੁਸੀਂ ਵੀ ਡਿਜ਼ਾਇਨ ਜਿਹੜਾ ਵੀ ਪਸੰਦ ਕਰੋਗੇ ਉਹ ਬਣੇਗਾ ਫਿਰ ਉਸ ਦੀ ਪੇਸਟਿੰਗ ਹੋ ਜੇ ਗੀ
ਮੈਂ ਤੇ ਸੁਣਿਆ ਬੋਡ ਹੀ ਲੱਗਦਾ ਜੀ ਪੂਰਾ
ਬੋਡ ਪੂਰਾ ਫਲੈਸ਼ ਡੋਰ ਬਣਦਾ ਨਾ ਜਾ ਡੋਰ ਬਣੇ ਹੋਏ ਵੀ ਆਦੇ ਦੇ ਨੇ ਫਲੈਸ਼ ਡੋਰ ਜਿਵੇਂ ਜਿਹਨੂੰ ਕਹਿਦੇ ਨੇ ਉਹ ਮਿਲ ਜਾਂਦਾ ਹੈ ਤੁਸੀਂ ਬੋਰਡ ਲਿਆ ਕੇ ਦੋਗੇ
ਤੇ ਮੈਂਬਰ ਚ ਕੀ ਫਰਕ ਆ ਜਾਂਦਾ
ਮੈਮਰੇਨ 'ਤੇ ਜਿਵੇਂ ਪੇਪਰ ਹੋ ਗਿਆ ਕਾਗਜ਼ ਹੋ ਗਿਆ ਉਹ ਚਿਪਕਾ ਦੇਜ ਹੈ ਅਤੇ ਜਿਹੜੇ ਸਰਮਾਇਕਾ ਉਹ ਦੂਸਰੀ ਹੁੰਦੀ ਹੈ
ਤੇ ਤੋਂ ਉੱਪਰ ਵੀ ਕੋਈ ਕੁਆਲਿਟੀ ਆਉਂਦੀ
ਕੁਆਲਿਟੀ ਵਧੀਆ ਜਾਂਦੀ ਰਹੇਗੀ ਜਿੰਨਾ ਤੁਸੀਂ ਜਿੰਨਾ ਰੇਟ ਹੋਏਗਾ ਉਨੀ ਕੁਆਲਿਟੀ ਵਧੀਆ ਮਿਲ ਜਾਏਗੀ
ਕਿਵੇਂ-ਕਿਵੇਂ
ਮਤਲਬ ਕਿ ਜਿਵੇਂ ਵਧੀਆ ਸਰਮਾਈਕੇ ਜਾ ਜਾਵੇਗਾ ਵਾਟਰਪੂਫ ਆ ਜਾਣਗੇ
ਜਿਹੜਾ ਕਟਿੰਗ ਵਗੈਰਾ ਡਿਜ਼ਾਇਨ ਹੁੰਦੇ ਨੇ ਆਈ ਡਮ ਆਰ ਬੋਰਡ ਵਗੈਰਾ ਉਹਦਾ ਹਿਸਾਬ ਹੈ
ਉਹ ਵਹਿੰਗੇ ਹੈ ਜੀ ਉਹ ਤਿੰਨ ਸੌ ਉਹ ਚਾਰ ਸੌ ਰੁਪਏ ਸਕੁਇਅਰ ਫੁੱਟ ਹੈ ਉਹ 'ਚ ਤੁਸੀਂ ਵਾਟਰਪੂਫ ਬੋਰਡ ਲੱਗਦਾ ਉਹ ਚਾਹੇ ਤੁਸੀਂ ਲਿਆ ਦੋ ਜੋ ਮਰਜੀ ਲਾਇਆ ਦੋ ਅਤੇ ਉਹਦੇ ਉੱਤੇ ਜਿਹੜਾ ਤੁਸੀਂ ਡਿਜ਼ਾਇਨ ਬਣਵਾਉਣਾ ਆਪਾਂ ਮਸ਼ੀਨ ਰੱਖੀ ਵੀਈਏ ਉਹ ਅਸੀਂ ਐਂਸੀ ਕਟਿੰਗ ਕਰ ਲੈਣਗੇ ਹਿਸਾਬ ਨਾਲ ਫਿਰ ਉਸ ਤੋਂ ਬਾਅਦ ਉਸ ਤੇ ਹੋਰ ਖਰਚ ਚ ਆ ਜਾਂਦਾ ਅਤੇ ਜਿਵੇਂ ਪੇਂਟ ਹੋ ਗਿਆ ਡੀਕੋ ਪੇਂਟ ਹੁੰਦਾ ਉਤੇ
ਕੋਵਿ ਦੀ ਹੁੰਦੀ ਹੈ ਪੀਊ ਬੋਲੀ ਸ਼ੋਰਾ ਕੀ ਹਫ਼ ਹੈ
ਉ ਅਤੇ ਪੀਓ ਪੋਲਿਸ਼ ਵੀ ਹੋ ਜਾਂਦੀ ਹੈ
ਫਿਊ ਬੋਲਿਸ ਤੇ ਮੈਂ ਸੁਣ ਬਹੁਤ ਮਹਿੰਗੀ ਬਣਦੀ ਹੈ
ਹੁਣਜੀ ਉਹ ਤਾਂ ਬੜੀ ਮਹਿੰਗੀ ਪੈਂਦੀ ਹੈ ਇੱਕ ਦੂਸਰੀ ਪੋਲਿਸੀ ਹੁੰਦੀ ਹੈ ਸਿੰਪਲ ਮਤਲਬ ਕਿ ਦਰਵਾਜ਼ੇ ਉੱਤੇ ਹੱਥ ਨਾਲ ਹੀ ਹੋ ਜਾਂਦੀ ਹੈ
ਅੱਛਾ
ਹਮ
ਤੇ ਤੁਸੀਂ ਉਹਨੂੰ ਕਿਹੜੇ ਲਵਾਏ ਸੀ ਆਪਣੇ ਘਰ
ਉਹ ਸਿੰਪਲ ਹੀ ਫਲੈਸ਼ ਡੋਰ ਜਿਹੜੇ ਅੱਜ ਕੱਲ੍ਹ ਚੱਲਦੇ ਪਏ ਨੇ ਉਹ ਵੀ ਲਗਵਾਆ ਸੀ
ਤੇ ਡਿਜ਼ਾਇਨ ਕਿੱਥੋਂ ਚਗਾ ਸੀ ਪਿੰਟਰੇਸ ਵਗੈਰਾ ਤੋਂ
ਹ ਡਿਜ਼ਾਈਨ ਆਪਾਂ ਆਪਣੀ ਮਰਜ਼ੀ ਨਾਲ ਹੀ ਬਣਾਇਆ ਸੀ ਜਿਹੜਾ ਵਧੀਆ ਲੱਗ ਗਿਆ ਸਾਨੂੰ ਕੋਈ ਨਹੀਂ ਉਹਦੀ ਗਰੰਟੀ ਹੁੰਦੀ ਹੈ ਤਿੰਨ ਸਾਲ ਦੀ ਗਾਰੰਟੀ
ਤੇ ਕੀ ਕੁਛ ਹਿਸਾਬ ਚੱਲਦਾ ਵੈਸੇ
ਕੁਛ ਨੀ ਦਰਵਾਜ਼ੇ ਦੇ ਆਈਏ ਸਾਈਜ਼ ਲੈਓ ਕਿਨੇ ਕੁ ਪੈੇ ਕਿੰਨੇ ਸਾਈਜ਼ ਦੇ ਹੋਣੇ ਤੁਹਾਡੇ
ਮੇਰੇ ਆ ਜਿਹੜਾ ਮੇਨ ਡੋਰ ਉਹ ਤੇ ਹੈਗਾ। ਸ਼ਾਇਦ ਅੱਠ ਫੁੱਟ ਦਾ ਹਾਈਟ ਹੈ ਐ। ਸਾਢੇ ਤਿੰਨ ਫੁਟ ਜੋੋੜਾ ਤੇ ਬਾਕੀ ਬਹੁਤ ਵਾਲੇ ਨੇ ਉਹ ਹੈਗੇ, ਨੇ ਸੱਤ-ਸੱਤ ਫੁੱਟ ਦੇ ਤੇ ਦੋ ਫੁੱਟ ਕੁਛ ਇੰਚੀ ਚੋੜੇ ਉਹ ਤਿੰਨ ਦਰਵਾਜੇ ਜੱਡ ਹੋ ਗਏ ਤੇ ਬਾਕੀ ਤਿੰਨ ਜਿਹੜੇ ਹੈਗੇ ਨੇ ਉਹ ਹੈਗੇ, ਨੇ ਸੱਤ ਫੁੱਟ ਉੱਚੇ ਤੇ ਤਿੰਨ ਫੁੱਟ ਚੋੜੇ
ਅੱਛਾ,
ਹੂੰ ਬਾਕੀ ਮੇਨਡੋਰ ਹੀ ਹੈ ਵੱਡਾ ਪਦਾਮ ਪਦੂਮ ਵੀ ਨੀ ਕੱਢੀ ਬਾਢੀ ਨਿਸ਼ਾ ਤੋਂ ਉਹ ਵੀ ਬਾਅਦ ਚੋਂ ਕੱਢੇਗਾ ਯਾਰ ਬਾਢੀ
ਅੱਛਾ ਬਾਕੀ ਚੌਖਲਟ ਵਗੈਰਾ ਠੀਕ ਹੈ।
ਉਹ ਚੋ ਖਟਿਆਰ ਚੌੜੀ ਚੂੜੀ ਜਿ ਕਰਵਾਨੀ ਐ ਇੱਕ ਉਹ ਬਾਡੀ ਬੂਡੀ ਨੂੰ ਪਤਾ ਨੀ ਜਦੋਂ ਲਾਈ ਉਹਨੇ ਛੋਟੀ ਲਾਤੀ ਤੇ ਹੁਣ ਅਗਰ ਉਹਨੇ ਮੈਨੂੰ ਦੱਸਿਆ ਦਰਵਾਜ਼ੇ ਆਲੇ ਨੇ ਕੀ ਹੁਣ ਯਾਨੀ ਬੰਦ ਬੂੰਦ ਕਰਨ ਚ ਨਾ ਦਿੱਕਤ ਵਗੈਰਾ ਆਏਗੀ, ਜਦੋਂ ਜਾਲੀ ਵਾਲਾ ਵੀ ਲੱਗਿਆ ਅਗਰ। ਦੋ ਦਰਵਾਜ਼ੇ ਲਾਣੇ ਪੈ ਗਏ, ਤੇ ਹੈਂਡਲ ਆਪਸ ਚ ਟਕਰਾਣਗੇ।
ਅੱਛਾ।
ਚੋਖਟ ਕਰਨੀ ਪੈਣੀ ਹੈ ਚੋੜੀ ਵੱਡ ਹੀ ਕਰੇਗਾ ਉਹਨੂੰ। ਹੂੰ।
ਉਹ ਤੇ ਕੋਈ ਨੀ ਉਹਦੇ ਹੋ ਜਾਗੇ। ਅਤੇ ਤੁਸੀਂ ਚੌਖੜ 'ਤੇ ਬਾਕੀ ਕਰੈਕ ਕਰੂਕ 'ਤੇ ਨਹੀਂ ਆਏ ਹੋਏ, ਉਹ 'ਚ ਤੁਸੀਂ ਤੁਹਨੂੰ ਠੀਕ ਕਰਵਾ ਲੈਣਾ ਫੇਰ।
ਹਾਂ ਉਹ ਪੇਂਟਰ ਨੂੰ ਕਿਹਾ ਸੀ, ਉਹਦਾ ਸਮਾਨ ਲੈ ਕੇ ਆਇਆ ਸੀ ਮੈਂ। ਤੇ ਆਪਣਾ ਉਹਨੂੰ ਦਿੱਤਾ ਸੀ ਮੈਂ ਕੀ ਕੀਲ ਮੰਗਇਆ ਸੀ, ਉਹਨੇ। ਪਹਿਲਾਂ ਉਹ ਕਹਿੰਦਾ ਰਗੜਾਈਏ ਦੀ ਕਰਾਂਗੇ, ਚੌਕਟਾਂ ਦੀ ਫੇਰ ਉਸ ਤੋਂ ਬਾਅਦ ਵੁੱਡ ਫੀਲੀਅਰ ਕਰਨਗੇ, ਉਹਦੇ ਚ ਜਿੱਥੇ-ਜਿੱਥੇ ਕਰੈਕ ਵਗੈਰਾ ਹੋਏ। ਚੌਕਟ ਖਰਾਬ ਹੋਏਗੀ, ਮਾੜੀ ਟੁੱਟੀ-ਟੁੱਟੀ ਹੋਏਗੀ ਉਹ ਠੀਕ ਕਰਨਗੇ। ਫੇਰ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਨੇ, ਉਹ ਮਰਨਗੇ ਪ੍ਰਾਈਮਰ
ਹੂੰ-ਹੂੰ।
ਪ੍ਰਾਈਮਰ ਵੱਜ ਗਏ, ਉਹ ਕੰਪਲੀਟ ਹੋ ਜਾਏਗੀ ਚੋਖਟ ਇਹਨੀ ਫਿਰ ਉਹਦੇ ਤੇ ਦਰਵਾਜ਼ੇ ਲੱਗਣਗੇ।
ਹੂੰ।
ਹੂੰ ਤੇ ਫੇਰ ਸਾਡੀ ਮਰਜ਼ੀ ਹੈ, ਪੈਂਂਟ ਪੂਂਟ ਰੇਸ਼ੇ ਰੂਸ਼ੇ ਜਿਹੜਾ ਹੁੰਦੀ ਹੈ ਪੋਲਿਸ਼ ਵਗੈਰਾ ਉਹ ਬਜਟ ਦੇ ਹਿਸਾਬ ਨਾਲ ਦੇਖਣਾ ਪੈਂਦਾ ਨਾ
ਹਾਂਜੀ, ਉਹ ਤੇ ਕਰਾ ਲਿਓ ਸਹੀ ਰਹੇਗਾ, ਠਹਿਰ ਕੇ ਕਰਾ ਲਿਓ ਨਾਲੇ ਪ੍ਰਾਈਮਰ-ਪ੍ਰੂਾਈਮਰ ਹੀ ਕਰਾ ਦਿਹੇ ਹੋ।
ਹਾਂ ਬਰਾਈਮਰ ਬਰੁਇਮਰ ਹੀ ਕਰਾਵਾਂਗੇ, ਅਜੇ ਤੇ ਉਹਨੂੰ ਸਮਾਨ ਲੈ ਲਿਓ ਕੇ ਦਿੱਤਾ ਸੀ ਮੈਂ
ਹਾਂਜੀ।
ਵਧੀਆ ਕਰਾ ਲਿਓ, ਨਾ ਫਿਰ ਤੁਸੀਂ ਮੈਨੂੰ ਸਾਈਜ਼ ਭੇਜ ਦਿਓ
ਅਤੇ ਨਾਲ ਇੱਕਰੀ ਵਿਜ਼ਿਟ ਵੀ ਕਰ ਲਿਓ।
ਅੱਛਾ,
ਹਾਂਜੀ। ਦੇਖ ਲਿਓ ਕਿਹੜਾ ਤੁਸੀਂ ਕਰਾਉਣਾ ਹੈ, ਇੱਕ ਸੌ ਸੱਠ ਰੁਪਏ ਰੇਟ ਵੀ ਇਹ ਦੋ ਸੌ ਵੀ ਦੋ ਸੌ ਅੱਸੀ ਵੀ ਐ, ਤਿੰਨ ਸੌ ਵੀ ਹੈ ਚਾਰ ਸੌ ਵੀ
ਮੇਰੇ ਪੜੋ ਮੇਰੇ ਪੜੋਸੀ ਸੀ ਹੁਨਗਰਾ ਕੇ ਲੈਏ ਹੋ ਇੱਕ ਦੋ ਸੌ ਰੁਪਏ ਫੁੱਟ ਤੇ ਇੱਕ ਉਹਨਾਂ ਨੇ ਮੇ ਇਨਡੋਰ। ਬਣਵਾਇਆ ਦੋ ਸੌ ਅੱਸੀ ਰੁਪਏ ਫੁੱਟ ਉਹ ਦਾ ਵੀ ਬੜਾ ਸੋਹਣਾ ਮੇਨ ਡੋਰ ਬਣਿਆ ਯੀ ਡਿਜ਼ਾਇਨ ਵੀ ਵਧੀਆ ਹੈਗਾ। ਸਰ ਮਾਈਕ ਜੋ ਡਿਜ਼ਾਇਨ ਹੈ ਉਹ ਕਹਿੰਦਾ ਵਾਟਰਪੂਫ ਡੋਰ ਹੋਏਗਾ ਕੋਈ ਦਿੱਕਤ ਨਹੀਂ ਆਣੇਗੀ ਨਾਲੇ ਉਹ ਦੱਸ ਰਿਹਾ ਸੀ ਕਿ ਜਿਵੇਂ ਬਾਥਰੂਮ ਚ ਆਪਾਂ ਡੋਰ ਬਣਾਉਦੇ ਹਾਂ ਨਾ
ਹਮ।
ਤੇ ਜਿਵੇਂ ਅੰਦਰਲੀ ਸਾਈਡ ਕਹਿੰਦਾ ਗਰੂਵਿੰਗ ਨਾ ਕਰਾਇਆ ਕਰੋ ਉਹਨੂੰ ਕਹਿੰਦਾ ਪਾਣੀ ਪੂਣੀ ਪੈ ਜਾਂਦਾ ਨਾ। ਦੇ ਥਰੂ ਪਾਣੀ ਡੋਰ ਦੇ ਅੰਦਰ ਚਲੇ ਜਾਂਦਾ। ਤੇ ਉਹ ਉਹਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੰਦਾ। ਕਹਿੰਦਾ ਵਾਟਰਪੂਫ ਤੇ ਹੁੰਦੇ ਨੇ ਕਹਿੰਦਾ ਜਿਹੜੇ ਆਪਾਂ ਗਰੂ ਕਢਾ ਦਿੰਦੇ ਹਾਂ ਨਾ ਉਹਨਾਂ ਨਾਲਿਆਂ ਨ ਵਿੱਚ ਉਹਨਾਂ ਦੀ ਜ੍ਹਾ ਆ ਜਾਂਦੀ ਹੈ।
ਹਾਂ ਉਹ ਤਾਂ ਹੈ ਫਿਰ ਉਹ ਖ਼ਰਾਬ ਕਰ ਦਿੰਦਾ ਦਰਵਾਜ਼ਾ ਪਾਣੀ ਹੋਲਡ ਕਰਕੇ ਰੱਖਦਾ ਨਾ ਫਿਰ ਉਹ ਨੀਚੇ ਨਹੀਂ ਜਾ ਪਾਉਦਾ ਪਲੇਨ ਹੋਵੇਗਾ ਤੇ ਸਿੱਧਾ ਥੱਲੇ ਤੁਰ ਜਾਵੇਗਾ।
ਉਹ ਇੱਕ ਤਾਂ ਸਾਡੇ ਬਾਡੀ ਨੇ ਵੀ ਨੀ ਪੱਖੀ ਬਦਾਮ ਪਤਾ ਨੀ ਕਿਉ ਨਹੀਂ ਛੱਡਣੀ ਪਤਾ ਨੀ ਭੁੱਲ ਗਿਆ ਪਤਾ ਨੀ ਕੀ ਇਹ ਦਿਮਾਗ ਜਿਆਦਾ ਖ਼ਰਾਬ ਹੀ ਸੀ।
ਅੱਛਾ ਓਹ ਤਾਂ ਕੋਈ ਨੀ ਬਦਾਮ ਤੇ ਅਸੀ ਕਢ ਦਾਂਗੇ ਅਗਰ ਕਢਵਾਣੀਆਂ ਅਸੀ ਅਗਰ ਮਸ਼ੀਨ ਨਾਲ। ਨਈ ਨਈ ਜੀ ਦੱਸ ਤੇ ਨੀ। ਅਸੀ ਸਸਤੀ ਕਾਲ ਦਾਂਗੇ।
ਕਿੰਨ ਜੇ ਪਲਾਈ ਲਾਓਗੇ ਯਾਂ ਓਹਦੇ ਚ ਬਦਾਮ ਕੱਟੋਗੇ।
ਓ ਤੇ ਤੁਹਾਡੀ ਮਰਜ਼ੀ ਏ ਜਿਵੇਂ ਤੁਸੀਂ ਕਰਾਉਣਾ।
ਮੈਂ ਬੁਲਾਇਆ ਸੀ ਹੁਣ ਦੂਜੇ ਮਿਸਤਰੀ ਨੂੰ ਵੀ ਓਹ ਕਹਿੰਦਾ ਸੀ ਕਿ ਬਦਾਮ ਐਵੇਂ ਨਿਕਲਣੀ ਨੀ ਕਹਿੰਦਾ ਬਦਾਮ ਐਵੇਂ ਨਿਕਲਣੀ ਨੀ ਮੁਸ਼ ਸੀ਼ਨੀ ਚਲਦੀ।
ਹਾਂ ਔ ਵੀ ਗੱਲ ਏ ਦੇ ਛੋਟੀ ਜ ਖਿੜਕੀਆਂ ਚ ਨਈ ਚੱਲਦੀ ਨਾ।
ਹੁਂ।
ਹੂੰ ਫੇਰ ਕਿਸੀ ਸਰਕੇਕ ਕਿਤੇ ਪਲਾਈ ਲੱਗ ਲੱਗੀ ਹੋਵੇ ਕਿਤੇ ਕੁਛ ਲੱਗਿਆ ਹੋਏ ਫਿਰ ਸਹੀ ਲਾ
ਮੇਨ ਤੇ ਤੁਸੀ ਹਜੇ ਯਾਨੀ ਦਰਵਾਜ਼ੇ ਫਿਟ ਕਰੋਗੇ ਉਸ ਤੋਂ ਬਾਅਦ ਜਿਹੜੀ ਫਿਨਸ਼ਿੰਗ ਦੇਗਾ ਓ ਤੇ ਪੇਂਟਰ ਹੀ ਦੇ
ਹੁਂ ਓਤੇ। ਤੇ ਹੈਂਡਲ ਹੂੰਂਡਲ ਸਿੰਪਲ ਹੀ ਲਗਵਾਣਾ ਜਾਦਾ ਉੱਚ ਨਾ ਜਾਏਓ।
ਨੀ ਯਾਰ ਹੈਂਡਲ ਹੈਂਡਲ ਤੇ ਓਹ ਲੰਬੇ ਲੰਬੇ ਜੇ ਨੀ ਆਂਦੇ ਜਿਵੇਂ ਔ ਲਗਵਾਣੇ ਨੇ ਏਕ ਗੁੰਡੀਆਂ ਗਾਢੀਆਂ ਵੀ ਲੰਬੀਆਂ ਲੰਬੀਆਂ ਲਗਵਾਣੀਆਂ ਨੇ ਯਾਰ।
ਠੀਕ ਰਹਿੰਦੇ ਨੇ ਓ।
ਓ ਯਾਰ ਅੱਜ ਕੱਲ ਤਾਂ ਛੋਟੀ ਛੋਟੀ ਚੀਜ਼ਾਂ ਦਾ ਰਿਵਾਜ ਜੇਹਾ ਨੀ ਰਿਹਾ ਹੈਂਡਲ ਹੂਨਡਲ ਟੇ ਕਿਉਂਕਿ ਜਿੰਨਾ ਵੱਡਾ ਹੈਂਡਲ ਹੁਨਡਲ ਹੋਏਗਾ ਓਨਾ ਸੋਹਣਾ ਲੱਗੇਗਾ। ਹੋਰ ਯਾਰ।
ਆਂ ਓਹ ਕੋਈ ਨੀ ਓਹ ਤਾਂ ਆਪਣੀ ਮਰਜ਼ੀ ਏ ਜੇਹੋ ਜੇ ਮਰਜ਼ੀ ਲਵਾ ਲਿਓ ਲੋਕ ਲਵਾਂ ਲੇਓ।
ਮੈਂ ਦੇਖਾਂਗੇ ਯਾਰ ਲੋਕ ਮੇਨਡੋਰ ਤੇ ਲੱਗੇਗਾ ਵੱਡਾ ਤੇ ਬਾਕੀਆਂ ਤੇ ਹਜੇ ਬਾ ਚ ਲਵਾਵਾਂਗੇ ਪੈਸੇ ਕਿਉਕਿ ਹਜੇ ਪੈਸੇ ਥੋੜੀ ਤੰਗੀ ਚਲ
ਬਾਕੀ ਲੋਕ ਓ ਦੂਸਰਾ ਲਗਵਾ ਲੇਓ ਫਿੰਗਰ ਪ੍ਰਿੰਟ ਵਾਲਾ।
ਫਿੰਗਰ ਪ੍ਰਿੰਟ ਵਾਲਾ ਯਾਰ ਓ ਕਹਿ ਰਹੇ ਸੀ ਕਿ ਥੋੜੇ ਟੈਮ ਬਾਦ ਓਹ ਖਰਾਬ ਜਾਂਦਾ ਐ ਤੇ ਫਿਟਿੰਗ ਵੀ ਕਰਨ ਔਦਾ ਬੰਦਾ ਲਿਆ ਖਣਾ ਪੈਣਾ ਅਡਾ ਕੋਈ।
ਅੱਛਾ।
ਹੂੰ ਤੇ ਓ ਚ ਫੇਰ ਮੈਂ ਕਿਹਾ ਪਤਾ ਨੀ ਐਂ ਕੀ ਕਤ ਦੁਕਤ ਨਾ ਆਏ ਫਿਰ ਘਰ ਦੇ ਮੈਨੂੰ ਬੋਲਣਗੇ।
ਤੇ ਦਰਵਾਜ਼ੇ ਦੀ ਫਿਰ ਆਪਾਂ ਲਗਵਾਈ ਵੀ ਅਲੱਗ ਲਾਨੇ ਆਂ।
ਠੀਕ ਆ ਚੰਨੀ।
ਛੇ ਸੌ ਰੁਪਏ ਲਾਨੇ ਆਂ ਏਕ ਦਰਵਾਜ਼ੇ ਦੀ ਦੁਕਾਨ
ਅਰੇ ਪੰਜ ਸੌ ਕਰ ਤੋ ਯਾਰ ਭਾਜੀ।
ਓ ਤੇ ਕੋਈ ਨੀ ਤੁਸੀ ਆਡਰ ਤੇ ਦੌ।
ਚਲੋ ਐ ਸਾਰੇ ਕਰ ਦਿਓ ਘਰ ਦੇ ਸਾਰੇ ਦਰਵਾਜੇ।
ਹਾਂਜੀ ਚਲੋ ਫੇਰ ਠੀਕ ਐ ਓਕੇ ਤੁਸੀ ਵਟਸਐਪ ਕਰ ਦਿਓ ਚਲੋ ਠੀਕ ਐ। ਓਕੇ।